ਹੈਲੋ!
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਮੈਂ, ਵਧੀਆ ਤੁਸੀਂ? ਦੱਸੋ ਕੀ ਕਰ ਰਹੇ ਸੀ?
ਬਹੁਤ ਵਧੀਆ ਜੀ। ਬਸ ਵਿਹਲੀ ਬੈਠੀ ਸੀ, ਮੈਂ ਕਿਹਾ ਚਲ ਹੁਣ ਫਰੀ ਹੋਈ ਹਾਂ,
ਅੱਛਾ, ਅੱਛਾ, ਹਾਂਜੀ, ਹਾਂਜੀ, ਹੋਰ ਘਰ ਪਰਿਵਾਰ ਸਭ ਠੀਕ ਨੇ?
ਸਭ ਵਧੀਆ, ਇੱਕਦਮ ਮਸਤ!
ਹੀ ਹੋਰ?
ਹੋਰ ਸੁਣਾਓ। ਨਹੀਂ, ਰੋਟੀ ਰਹਿ ਗਈ ਹੈ, ਬਾਕੀ ਮਤਲਬ, ਸਬਜ਼ੀ ਵਗੈਰਾ ਬਣਾ ਦਿੱਤੀ ਹੈ। ਹਾਂਜੀ। ਹੋਰ ਦੱਸੋ, ਹੁਣ, ਕਿਹਦੇ ਤੇ ਤੁਸੀਂ, ਹਾਂ! ਕੁਕਿੰਗ ਵਧੀਆ ਲੱਗਦੀ ਹੈ।
ਅੱਛਾ! ਹਾਂ, ਮੈਨੂੰ ਤੇ ਬਹੁਤ ਸ਼ੌਕ ਹੈ, ਕੁਕਿੰਗ ਹਾਂ। ਕੁਕਿੰਗ ਦਾ ਤੇ ਮੈਨੂੰ ਬਹੁਤ ਸ਼ੌਕ ਕਿ ਮੈਂ, ਮੈਨੂੰ ਅਲੱਗ ਅਲੱਗ ਡਿਸ਼ਿਿਸ ਬਣਾਣਾ, ਐਵੇਂ ਸਭ ਨੂੰ ਖਵਾਣਾ, ਖੁਸ਼ੀ ਮਿਲਦੀ ਮੈਨੂੰ ਖਵਾ, ਕੇ ਬਸਗੋ ਬ ਅੱਛਾ ਬਣਿਆ। ਬਸ। ਇਨਾ ਵੀ ਕਹਿ ਦਿੰਦਾ ਤਾਂ ਵੀ ਠੀਕ ਹੈ, ਵੀ ਅੱਛੀ ਅੱਛੀ, ਹਮ। ਬੱਚੇ, ਮੇਰਾ ਬੇਟਾ ਹੈ, ਉਹ ਬਾਹਰ ਦਾ ਜ਼ਿਆਦਾ ਖਾ ਕੇ ਖੁਸ਼ ਹੈਗਾ, ਤੇ ਫਿਰ, ਉਹਨੂੰ ਮੈਂ ਮਨਾ ਕਰਦੀ ਹਾਂ ਕਿ ਅੱਜ ਕੱਲ੍ਹ ਮੌਸਮ ਏਦਾਂ, ਯ ਹੈ ਵੋ ਹੈ। ਕਿੰਨਾ ਖਾਇਆ ਕਰ, ਫਿਰ ਕਹਿੰਦਾ ਹੈ ਮੈਨੂੰ ਕੀ, ਤੁਸੀਂ ਨਾ ਮੈਨੂੰ ਘਰ ਬਣਾ ਦਿਆ ਕਰੋਗੇ? ਤੇ ਫਿਰ ਮੈਂ ਬਾਅਦ ਨਹੀਂ ਖਾਵਾਂਗਾ।
ਸਹੀ ਹੈ, ਮੈਨੂੰ ਵੀ ਬਹੁਤ ਵਧੀਆ ਲੱਗਦੀ ਹੈ ਕੁਕਿੰਗ। ਕਰਨਾ ਮਤਲਬ, ਹਾਂ। ਵੈਸੇ ਤਾਂ ਕਿਸੇ ਹੱਥ ਦਾ ਖਾਣਾ ਜ਼ਿਆਦਾ ਵਧੀਆ ਲੱਗਦਾ ਹੈ, ਪਰ, ਆਪਣੇ ਆਪ ਦਾ ਜਵਾ ਆਪ ਹੀ ਖਾ ਸਕਦੇ ਹਾਂ।
ਹਾਂਜੀ, ਹਾਂਜੀ। ਸਹੀ ਗੱਲ ਹੈ, ਸਹੀ ਗੱਲ ਹੈ, ਹੋ ਨਾ, ਹਮ।
ਕਿੰਗ ਚ ਕੀ ਪਸੰਦ ਏ ਤੁਹਾਨੂੰ ਜ਼ਾਦਾ? ਬੋਤ ਜ਼ਾਦਾ ਵਧੀਆ ਜਿਹੜਾ ਲੱਗਦਾ?
ਬਨਾਨਾ ਮੈਨੂੰ ਨਵੀਂ ਨਵੀਂ ਡਿਸ਼ ਸ਼ੀਸ਼ ਦਾ ਸ਼ੌਕ ਏ ਕਿ ਨਵੀਂ ਨਵੀ ਰੈਸ ਬੀਸ।
ਅੱਛਾ ਕੁਛ ਏ ਕੋਈ ਇਹ ਜ ਸਪੈਸੀਫਿਕ ਜੋ ਬੋਤ ਜ਼ਾਦਾ ਸਬ ਵਧੀਆ ਲੱਗਦੀ ਹੋਵੇ ਤੁਹਾਨੂੰ
ਮੈਨੂੰ ਨੀ ਮੇਰੇ ਬੇਟੇ ਨੂੰ ਅੱਛੀ ਲੱਗਦੀ ਏ। ਜੋ ਮੈਂ ਬਨਾਨੀ ਆਂ। ਅ ਚੋਪਸਟਿਕ ਸੋਇਆਬੀਨ ਦੀ ਬਨਦੀ ਏ। ਚੋਪਸਟਿਕ, ਹਾਂਜੀ। ਉਹ ਸੋਇਆਬੀਨ ਨੂੰ ਪਹਿਲੇ ਅੱਛੀ ਤਰ੍ਹਾਂ ਧੋ ਲੋ ਠੀਕ ਏ। ਧੋ ਕੇ ਉਹਨੂੰ ਉਬਾਲ ਲੋ। ਉਬਾਲ ਕੇ ਉਹਦਾ ਸਾਹ ਥੋੜਾ ਨਮਕ ਪਾ ਕੇ ਫਿਰ ਉਬਾਲੋ। ਫੇਰ ਉਹਦਾ ਸਾਰਾ ਪਾਨੀ ਨਿ ਚੋੜ ਦੋ ਚੰਗੇ ਤਰੀਕੇ ਨਾਲ। ਉਹਨ ਨਿਚੋੜਨ ਤੋਂ ਬਾਦ ਤੁਸੀਂ ਉਹਦੇ ਵਿੱਚ ਥੋੜ੍ਹਾ ਕੋਰਨ ਫਲਾਰ ਪਾਓ, ਥੋੜਾ ਨਮਕ ਪਾਓ, ਹਲਕੀ ਜਿਹੀ ਲਾਲ ਮਿਰਚ ਪਾਓ। ਥੋੜਾ ਜਿਹਾ ਕਾਲੀ ਮਿਰਚ ਵਗੈਰਾ ਪਾ ਲੋ ਵੀ ਬੱਚੇ ਸਪਾਈਸੀ ਖਾਂਦੇ ਆ ਤੇ। ਤੇ ਫਿਰ ਉਸ ਤੋਂ ਬਾਦ ਥੋੜਾ ਜੇ ਕਸ਼ਮੀਰੀ ਮਿਰਚ ਪਾ ਕੇ ਉਹਨੂੰ ਮੈਚ ਕਰਦੋ, ਅੱਛੀ ਤਰ੍ਹਾਂ ਠੀਕ ਏ। ਮੈਚ ਕਰਨ ਤੋਂ ਬਾਅਦ ਅਹ ਟੂਥਪਿਕ ਆਂਦੀ ਏ, ਟੂਥਪਿਕ ਦੇ ਵਿੱਚ ਤਿੰਨ ਚਾਰ ਲਗਾ ਲੋ। ਸਿੰਚਾ ਲਗਾ ਕੇ ਉਸਦੇ ਬਾਦ ਉਹਨੂੰ ਫਰਾਈ ਕਰੋ। ਓ ਹੋ ਕਿੰਨਾ ਟੇਸਟੀ ਬਨ ਦੀ ਬੋਤ ਵਧੀਆ ਬਨਦੀ ਏ। ਹੁੰ, ਬੱਚੇ ਬੜੇ ਖੁਸ਼ ਹੋ ਕੇ ਖਾਂਦੇ, ਮੇਰਾ ਬੇਟਾ ਬੋਤ ਖੁਸ਼ ਕੇ ਖਾਂਦਾ ਉਹਨੂੰ ਬੋਤ ਅਛ ਲੱਗਦੀ ਏ। ਉਹ ਜਦੋਂ ਔਡਰ ਦੇਗਾ ਮੰਮਾ ਮੇਕਰੋਨੀ ਬਨਾਦੋ। ਕੱਲ ਵੀ ਆਇਆ ਫੋਨ ਦਾ ਮੇਕਰੋਨੀ ਬਨਾ ਦੋ ਔਰ ਸਾਥ ਮੇ
ਸਹੀ ਏ। ਬੋਤ ਵਧੀਆ ਗੱਲ ਏ। ਬਚ ਬੱਚਿਆਂ ਤੋਂ ਬਿਨਾਂ ਹਨ ਬੱਚਿਆਂ ਦਾ ਟੇਸਟ ਸਭ ਤੋਂ ਪਹਿਲਾਂ ਵੇਖਿਆ ਜਾਂਦਾ ਐ।
ਬਿਲਕੁਲ ਜੀ ਬੱਚਿਆਂ ਦਾ ਟੇਸਟ, ਬੱਚਿਆਂ ਦੇ ਪਿੱਛੇ ਤੇ ਅਸੀਂ ਜਿੰਦੇ ਪਏ ਆਂ ਹੇਨਾ। ਬੱਚਿਆਂ ਹਾਂ ਤੇ ਬਸ ਫੇਰ ਉਹਨਾਂ ਦੀ ਤੇ ਮੰਨੀਨੀ ਪੈਂਦ ਜੋ ਉਹ ਕਹਿੰਦੇ ਨੇ। ਬਿਟੀਆ ਕੁਝ ਕਹੇਗੀ ਫੇਰ ਉਹਦੇ ਵਾਸਤੇ ਵੀ ਬਨਾਨਾ ਪੈਂਦਾਏ। ਉਹ ਫਰਾਈ ਵਰਾਈ ਕੱਟ ਖਾਂਦੀ। ਉਹ ਡਾਇਟ ਵੱਲ ਜ਼ਿਆਦਾ ਧਿਆਨ ਦਿੰਦੀ ਏ। ਤੇ ਹ ਤੇ ਉਹ ਡਾਇਟ ਵੱਲ ਫੇਰ ਉਹਦੇ ਵਾਸਤੇ ਸ ਦਾਨੇ ਦੀ ਖਿਚੜੀ ਬਨਾਮੀ ਉਹਨੂੰ ਸਾਬੂ ਦਾਨੇ ਦੀ ਖਿਚੜੀ ਬਹੁਤ ਪਸੰਦ ਹੈ ਹਾਂ ਡਾਇਟ ਵਾਸਤੇ ਮੈਂ ਤੁਹਾਨੂੰ ਦੱਸ ਰਹੀ, ਹਾਂ ਸਾਬੂਦਾਨੇ ਦੀ ਖਿਚੜੀ ਪੋਹਾ ਇਹ ਸਭ ਅੱਛਾ ਹੁੰਦਾ ਹੈ। ਜਾਂ ਇਹ ਚਿਲੇ ਬੇਸਨ ਦੇ ਅਹ ਥੋੜਾ ਹਾਂ ਚਿਲਾ ਸੂਜੀ ਦਾ ਬਣਾਓ ਜ਼ਿਆਦਾ ਸੂਜੀ ਜ਼ਿਆਦਾ ਪਾਓ ਬੇਸਨ ਘੱਟ ਹਾਂ, ਵਿੱਚ ਸਾਰੇ ਵੈਜ ਪਾ ਕੇ ਥੋੜਾ ਜਿਹਾ ਦਹੀਂ ਪਾ ਕੇ। ਕਿ ਮਲਾਈ ਪਾ ਕੇ ਬਣਾਓ ਬਹੁਤ ਟੇਸਟੀ ਬਿਨਦੇ ਨੇ,
ਹਾਂਜੀ ਸਹੀ ਹੈ ਹਾਂ ਨਹੀਂ ਵਧੀਆ, ਪਰ ਐਕਚੁਲੀ ਜ ਡਾਇਟ ਆਦੀ ਹੈ ਨਾ ਉਹ ਥੋੜਾ ਜਿਹਾ ਇਹ ਹੁੰਦਾ ਨਾ ਥੋੜ ਬਿਲਕੁਲ ਡਾਇਟ ਵਾਲਾ ਹੋਵੇੂਗਾ।
ਹਾਂਜੀ-ਹਾਂਜੀ ਬਿਲਕੁਲ ਡਾਇਟ ਵਾਲਾ ਤੇ ਫਿਰ ਉਹ
ਸੂਜੀ ਤਾਂ ਅਵੋਇਡ ਕਰਨੀ ਚਾਹੀਦੀ ਹੈ। ਪਰ ਹੋਰ ਚੀਜ਼ਾਂ ਜਿਵੇਂ ਕਹਿ ਲਓ ਕਿ ਪੋਹਾ ਲੈ ਲਓ। ਅਹ ਆਪਾਂ ਰ ਖਾਂਦੇ ਹਾਂ ਉਹ
ਓਟਸ ਵੀ ਆ ਓਟਸ ਵੀ ਆ ਓਟਸ ਵੀ ਜਿਹੜਾ ਫਿੱਕੇ ਓਟਸ ਆਦੇ ਨੇ ਨਾ, ਉਹਨੂੰ ਲਾ ਲੋ ਉਹ ਉਹਨੂੰ ਹਾਂਜੀ ਉਹ ਰਾਤੀ ਭਿਗਾ ਲੋ ਦੁੱਧ ਵਿੱਚ ਦੁੱਧ ਵਿੱਚ ਭਿਗਾਉਣ ਤੋਂ ਬਾਅਦ-' ਉਹਨ ਉਹਦੇ ਵਿੱਚ ਪਾਓ ਥੋੜੇ ਚੀਆ ਸੀਡਸ, ਹਨਾ, ਥੋੜੇ ਜਿਹੜੇ ਸਾਰੇ ਸੀਡਸ ਆਉਂਦੇ ਨਾ ਹਾਂਜੀ ਉਹ ਵੀ ਪਾ ਕੇ ਥੋੜ੍ਹਾ ਨੀਹ ਪਾ ਕੇ ਫੇਿਰ ਉਹਦੇ ਵਿੱਚ ਥੋੜੇ ਫਰੂਟ ਕੱਟ ਲੋੋ ਐਪਲ ਕੱਟ ਲੋੋ ਗ੍ਰੇਪਸ ਕੱਟ ਲੋ ਜਾਂ ਕੁਛ ਵੀ ਜੋ ਵੀ ਫੂਲਕਾ ਹਾਂ ਸਵੇਰੇ ਉੱਠ ਕੱਟੋ ਹਾਂ ਹਾਂ ਤੇ ਸਵੇਰੇ ਉੱਠ ਕੇ ਖਾਓ। ਉਹ ਤੇ ਟੇਸਟ ਵੀ ਬਹੁਤ ਲੱਗਦਾ।
ਹਾਂ ਸਹੀ ਗੱਲ ਬਿਲਕੁਲ ਰ ਨਾਲੇ ਕੋਈ ਵ ਫੈਟ ਨਹੀਂ ਹਾਂ ਸਾਈਡ ਇਫੈਕਟ ਨਹੀਂ ਹੈ।
ਸਾਈਡ ਇਫੈਕਟ ਨਹੀਂ ਹੈ, ਹੂੰ-ਹੂੰ, ਬਿਲਕੁਲ ਹੋਹੀ ਹੈ, ਨਾ ਹਾਂਜੀ ਕੁਕਿੰਗ ਦਾ ਤੇ ਬਹੁਤ ਸ਼ੌਕ ਮੈਨੂੰ, ਉਸ ਦਿਨ ਮੈਂ ਲੱਗ ਗਈ ਆਪ ਮੱਠੀਆਂ ਬਣਾਉਣ ਵਾਸਤੇ ਮੇਰੀ ਭਰਜਾਈ ਕਹਿੰਦੀ ਤੂੰ ਇ ਅਸੀਂ ਲੋਕ ਬਚਣੇ ਆ ਕੰਮਾਂ ਤੋਂ ਤੂੰ ਲੱਭਣੀ ਹੈ ਕਿ ਹਏ ਮੈਨੂੰ ਕੋਈ ਕੰਮ ਦੋ ਤੈਨੂੰ ਇੰਨਾ ਸੀ। ਖਾਣਾ ਬਣਾਉਣ ਦਾ,
ਸਹੀ ਆ।
ਤੂੰ ਮੱਠੀਆਂ ਬਣਾਣ ਡਈ ਐ। ਕਿਹੜੀ ਖੁਸ਼ੀ ਚ ਮੱਠੀਆਂ ਬਣਾ ਰਹੀਆਂ। ਮੈਂ ਕਿਹਾ- ਵੈਸੇ ਹੀ ਮਨ ਕਰ ਰਿਹਾ ਸੀ।
ਹਾਂ। ਕਿਉਕਿ ਮਤਲਬ ਉਹਨਾਂ ਲਿਕੁਡ ਵੀ ਬਣਾਉਂਦੇ ਆ। ਆਮ
ਹਾਂ। ਨਿੰਬੂ ਪਾਣੀ, ਨਿੰਬੂ ਮਸਾਲਾ ਜਿਹੜਾ ਨਿੰਬੂ ਪਾਣੀ ਦਾ ਮਸਾਲਾ ਬਣਦਾ। ਬਹੁਤ ਵਧੀਆ ਘਰ ਹੀ ਅਸੀਂ ਪ੍ਰੇਮਿਕਸ ਬਣਾ ਸਕਦੇ। ਹਾਂਜੀ, ਘਰ ਵੀ ਬਣ ਜਾਣਾ। ਉਹਦੇ ਵਾਸਤੇ ਨਿੰਬੂ ਲੈਣੇ ਨੇ ਜਿਵੇਂ ਕਿੱਲੋ- ਕਿੱਲੋ ਜਿਵੇਂ ਜਿੰਨਾ ਬਣਾਣੇ ਇਹ ਨਾ ਪਹਿਲੇ ਅੱਧਾ ਕਿੱਲੋ ਦਾ ਹੀ ਬਣਾ ਕੇ ਦੇਗਾ। ਹਮ, ਅ ਅਗਰ ਅੱਧਾ ਕਿਲੋ ਨਿੰਬੂ ਹੋਏ ਤੇ ਕਿ ਚਿੰਨੀ ਜ਼ਿਆਦਾ ਹੋਣੀ ਚਾਹੀਦੀ ਏ। ਜਿਵੇਂ ਉਹਦਾ ਰਸ ਨਿਕਲੇਗਾ। ਪਾਈਆ ਕੁ ਨਿਕਲ ਏ ਡਬਲ ਚੀਨੀ ਲੈਣੀ ਆ। ਹਾਂਜੀ, ਚੀਨੀ ਡਬਲ ਲੈਣੀ ਏ। ਉਹ ਰਸ ਨੂੰ ਲੈ ਕੇ ਵੱਡੀ ਥਾਲੀ ਚ ਪਾਲੋ। ਉਹਦੇ ਉੱਪਰ ਚੀਨੀ ਪਾਦੋ ਉਨੂੰ ਗਿੱਲਾ- ਗਿੱਲਾ ਰੱਖ ਦੋ, ਪੱਖੇ ਥੱਲੇ ਦੋ -ਤਿੰਨ ਦਿਨ ਸੁੱਕਣ ਦੋ, ਸੁੱਕ ਜਾਏਗਾ ਤੇ ਉਹਨੂੰ ਪੀਸ ਲੋ। ਪੱਖੇ ਥੱਲੇ ਸੁਕਨਾ ਹੈ ਧੁੱਪ ਪਿਚ ਨਹੀਂ ਸੁਖਾਨਾ ਤੁਪ ਵਿੱਚ ਬੇਕਾਰ ਹੋ ਜਾਏਗਾ।
ਠੀਕ ਹੈ, ਠੀਕ ਹੈ।
ਉਸ ਤੋਂ ਬਾਅਦ ਉਹਨੂੰ ਪੀਸ ਲੋਓ। ਉਹਦੇ ਬਾਅਦ ਵਿੱਚ ਥੋੜਾ ਜਾ ਜਿਵੇਂ ਪੁਦੀਨਾ ਰੋਸਟ ਕਰ ਲੋ, ਜੀਰਾ ਰੋਸਟ ਕਰ ਲੋ ਹਨਾ। ਕਾਲਾ ਨਮਕ ਪਾ ਲੋ, ਕਾਲੀ ਮਿਰਚ ਪਾ ਲਓ। ਉਹ ਸਾਰੀ ਚੀਜ਼ਾਂ ਨੂੰ ਰੋਸਟ ਕਰਕੇ ਫੇਰ ਉਹਨੂੰ ਵੀ ਉਹਦੇ ਵਿੱਚ
ਅੱਛਾ। ਸਹੀ ਹੈ, ਬਹੁਤ ਵਧੀਆ ਕੋਈ ਨੀ ਟਰਾਈ ਕਰਾਂਗੇ। ਅਸੀਂ ਵੀ ਪੰਜਾਬੀ ਆ ਦੇਖਦੇ ਹਾਂ
ਜੀ, ਓਈ ਤੇ
ਪੰਜਾਬੀ ਲੋਕ ਨਾ, ਸਾਰੇ ਪੰਜਾਬੀ ਟੇਸਟ ਜ਼ਿਆਦਾ ਅੰ
ਮਾਂ ਸਭਾਈ ਗੱਲ ਏ, ਸਹੀ ਗੱਲ ਹੈ ਜੀ। ਕੋਈ ਗੱਲ ਨੀ। ਹਮ, ਖਾਣ ਦੇ ਹੀ ਸ਼ੌਕੀਨ ਹੁੰਦੇ ਆ ਹੁਣ ਕੀ ਪਤਾ ਖਾਣਾ ਅੱਛਾ ਖਾਏ ਬਸ ਹੋਰ ਕੀ
ਖਾਣਾ ਅੱਛਾ ਹੋਣਾ ਚਾਹੀਦਾ ਹੋਰ ਛਦੋ ਕੋਈ ਵੀ ਕੋਈ ਵੀ ਗੈਸਟ ਆਉਂਦਾ ਹੈ ਸਭ ਤੋਂ ਪਹਿਲਾਂ ਖਾਣੇ ਦੀ ਤਾਰੀਫ਼ ਹੁੰਦੀ ਹੈ ਕਿ ਹਾਂ ਖਾਣਾ ਕਿੱਦਾਂ ਬਣਿਆ ਹੈ ਹਾਂ ਕੀ ਡਿਸ਼ ਬਣਾਈ ਹੈ ਸਭ ਤੋਂ ਪਹਿਲਾਂ ਇਹ ਪੁੱਛਿਆ ਕੀ ਬਣਾਇਆ ਤੁਸੀਂ ਹਾਂ ਬਿਲਕੁਲ ਸਹੀ ਗੱਲ ਹੈ ਚਿਰਨ ਦਾ
ਹਾਂਜੀ ਬਸ ਜੀ ਵਧੀਆ ਵਧੀਆ ਤੁਸੀਂ
ਖਾਇਆ ਫੇਿਰ ਮੈਂ ਵੀ ਮਤਲਬ ਕਹਿ ਲਓ ਕਿ ਜੋ ਵੀ ਕਹਿ ਲਓ ਸਾਰਾ ਕੁਛ ਅੱਛਾ ਜੋ ਮਤਲਬ ਆ ਆਜ ਜਵੇ ਨਾ ਬਣਾ ਲੈਂਦੇ ਆ ਚਟ ਜੋ ਵੀ ਅੱਛਾ ਲੱਗਿਆ ਬਸ ਇੱਦਾਂ ਹੀ ਜਿਵੇਂ ਤੁਸੀਂ ਕਹਿ ਰਹੇ ਹੋ ਜ ਤੁ ਕਹਿ ਡਾਈਟ ਵਾਲੀ ਚੀਜ਼ਾਂ ਤਾਂ ਮੈਂ ਇੱਦਾਂ ਹੀ ਖਾਂਦੀ ਹਾਂ ਵੈਸੇ ਮੈਂ ਦਾਲ ਦੇ ਚੀਲੇ ਬਣਾਉਾਨਦੀ ਹਾਂ ਦਹ ਬੇਸਣ ਨਾਲੋਂ ਦਾਲ ਦਾ ਚੀ੍ਹਲਾ ਜ਼ਿਆਦਾ ਅੱਛਾ ਹੈ ਦਾਲ ਦਾ ਚੀਲਾ ਜ਼ਿਆਦਾ ਅੱਛਾ ਹੈ ਹਾਂ ਉਹਦੇ ਵਿੱਚ ਤੁਸੀਂ ਪਾ ਦੋ ਅਦਰਕ ਤੇ ਹਰੀ ਮਿਰਚ ਥੋੜ੍ਹੀ ਜਿਹੀ ਬਸ ਉਹਨੂੰ ਰਾਤ ਨੂੰ ਭਿੋ ਕੀ ਸੇਰੇ ਮਤਲਬ ਉਹਨੂੰ ਕਰੋ ਇਹਦੇ ਨਾਲ ਵੀ ਡਾਇਟ ਮਤਲਬ ਬਹੁਤ ਅੱਛੀ ਰਹਿੰਦੀ ਹੈ ਤੁਡੀ ਰਾਤ ਸਵੇ ਮੋਰਨ ਮਰਿੰਗ ਨੂੰ ਖਾਓ ਜਾਂ ਤੁਸੀਂ ਰਾਤ ਦਾ ਵੀ ਡਿਨਰ ਕਰ ਸਕਦੇ ਹੋ ਰਹਦਾ ਲੋਕੀ ਕਈ ਇਹਦੇ ਨਾਲ ਜਿਵੇਂ ਸਬਜ਼ੀ ਬਣਾ ਲੈਂਦੇ ਹੈ ਆਪਣੀ ਪਨੀਰ ਦੀ ਸਬਜ਼ੀ ਬਣਾ ਲਈ ਠੀਕ ਹੈ।
ਹਮ ਹਮ।
ਮਤਲਬ ਸਾਰੇ ਵੈਜੀ ਹੀ ਪਾਉਣੇ ਹੈ ਪਨੀਰ ਦੀ ਸਬਜ਼ੀ ਮੇਨ ਵੈਜੀਜੀ ਸੀ ਪਾਉਣੀ ਹਾਂ ਤੇ ਉਹਨਾਂ ਦੇ ਅਕੋਰਡਿੰਗ ਉਹਨ ਬਣਾਉਣਾ ਹੈ ਯ ਕਰਨਾ ਫੇਰ ਉਹਨੂੰ ਭਰ ਕੇ ਬਣਾ ਕੇ ਚਲਾਓ ਸਭ ਨੂੰ ਸਭ ਨੂੰ ਵਧ ਫਿਰ ਨਾਲ ਚਟਨੀ ਬਣਾਓ ਜੋ ਤੁਸੀ ਪਸੰਦ ਕਰਦੇ ਹ
ਹਮ ਹਮ ਹਮ ਹਮ ਸਹੀ ਗਲ ਹੈ
ਹਾਂ
ਵਧੀਆ ਜੇ ਐਵੇਂ ਖਾਂਦੇ ਪੀਂਦੇ ਰਹੀਏ ਹੋਰ ਇੱਕ ਤਾਂ ਗਰਮੀ ਦੀ ਬਾਰ ਵੈਸੇ ਹੀ ਹੈ ਵਾਰ ਵਾਰ ਤੇ ਪਾਣੀ ਦੀ ਪਿਆਸ ਲੱਗਦੀ ਹੈ ਫਿਰ ਇਹਦੇ ਵਿੱਚ
ਖਾਇਆ ਘੱਟ ਜਾਂਦਾ ਪੀਆ ਜ਼ਿਆਦਾ ਜਾਂਦਾ
ਬਿਲਕੁਲ ਜੀ ਬਿਲਕੁਲ।
ਪਰ ਜੇ ਰਸੋਈ ਜੇ ਜੇ ਰਸੋਈ ਚ ਚਲੇ ਜਾਈਏ ਫਿਰ ਅਸੀਂ ਪਸੀਨੇ ਨਾਲ ਭਰ ਦਿੰਦੇ ਹਾਂ
ਬਹੁਤ ਗਰਮੀ ਵੀ ਬਹੁਤ ਹੈ। ਅਸੀੇ, ਕਰਕੇ ਨਾ ਹਮ।
ਸਹੀ ਯਾਰ, ਸਹੀ। ਹੋਰ ਸੁਣਾਓ। ਵਧੀਆ। ਹੋਰ ਤੁਹਾਡੇ, ਮਤਲਬ ਡੇਲੀ ਦਾ ਖਾਣਾ, ਪਾ ਮਤਲਬ, ਦਾਲ ਰੋਟੀ ਕੇ, ਮਤਲਬ ਇਹ ਵੀ ਕਦੀ ਕਦੀ, ਬਣਾਉਦੇ ਹਾਂ, ਮੈੰ
ਹਫ਼ਤੇ ਚ, ਦੋ ਤਿੰਨ ਵਾਰ ਤੇ, ਬਣ ਹੀ ਜਾਂਦਾ, ਸਪੈਸ਼ਲ ਕੁਛ ਨਾ ਕੁਛ, ਜਿਵੇਂ ਕਦੇ ਮਨਚੂਰੀਅਨ, ਵੈਜ ਮਨਚੂਰੀਅਨ, ਚਿਲੀ ਪਟੇਟੌ, ਇਹ ਵੀ ਮੈਂ ਬਣਾ ਲੈਦੀ ਹਾਂ, ਸਾਰੀਆਂ ਚੀਜ਼ਾਂ
ਕੱਲ?
ਹਾਂ! ਉਹੀ ਤੇ ਕਹਿ ਰਿਹਾ, ਉਹ ਫੇਰ, ਹਾਂ, ਰੌਜ ਹੀ ਨਵੀਂ ਡਿਸ਼। ਉਹ ਮੇਰਾ ਬੇਟਾ ਤੇ ਫਿਰ ਨੇ ਤ ਤੰਗੇਿਆ, ਨਾ ਬਾਹਰ ਜਾਕੇ ਖਾ ਲੂੰਗਾ ਫੇਰ, ਨਹੀਂ ਬਣਾ ਕੇ ਦੋਗੇ ਤੇ। ਮੈਂ ਕਿਹਾ ਨਹੀਂ ਤੂੰ ਬਾਅਰ ਜਾ ਕੇ ਨਾਂ ਖਾ, ਅਨਹੈਲਥੀ ਹਾਂਜੀ। ਅਹਾਈਜੈਨਿਕ ਹੈ ਤੇ, ਇਸ ਕਰਕੇ ਨਹੀਂ ਖਾਇਆ ਜਾਂਦਾ ਬਾਹਰ ਦਾ ਫੈਰ ਮੈਂ ਮਨਾ ਕਰਨੀ ਆ, ਕਿਉਕਿ ਅੱਜ ਕੱਲ ਵੈਸੇ ਹੀ ਗਰਮੀ ਹੈ, ਪਤਾ ਨੀ ਕਦੋਂ ਦੀ ਪ੍ਰੋਜਨ ਰੱਖੀਏ, ਕੀ ਰੱਖਿਆ ਤੇ ਇਸ ਕਰਕੇ, ਫਿਰ ਮੈਨੂੰ ਕੋਸ਼ਿਸ਼ ਏਹੀ ਕਹਦੇ ਹਾਂ ਕਿ ਘਰ ਦਾ ਹੀ ਬਣਾ ਕੇ ਦੇਖਾਂ।
ਸਾਡੇ ਨਾਲ ਗੱਲ ਕਰਕੇ ਨਾ, ਵੈਸੇ ਬਹੁਤ ਵਧੀਆ ਲੱਗਿਆ।
ਵਧੀਆ ਲੱਗਿਆ ਜੀ, ਤੁਸੀਂ ਕਾਫੀ ਹਸਮੁਖ ਹੋ। ਵਧੀਆ, ਅੱਛਾ ਨੇਚਰ ਹੈ ਤੁਹਾਡਾ। ਹਾਂਜੀ, ਹਾਂਜੀ, ਹਾਂਜੀ, ਹਾਂਜੀ, ਠੀਕ ਹੈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਫਿਰ ਮਿਲਾਂਗੇ ਕਦੀ। ਠੀਕ ਹੈ ਜੀ। ਬਾਏ, ਬਾਏ।
ਚ